ਹਂ। ਡਿਸਕਨੈਕਟ ਹੋ ਗਿਆ, ਤਾਂ
ਅੱਛਾ, ਵੋ ਆਈਡੀਅਲ ਮੇਂ ਹੋਤਾ ਨਾਂ, ਬੜਾ ਵਾਲਾ ਉਨਕਾ ਭਾਈ।
ਹਾਂ।
ਮੇਰਾ ਭਤੀਜਾ ਕਰਤਾ ਐ ਨਾਂ, ਉਨਕੇ ਸਾਥ ਹੀ ਕਾਮ
ਅੱਛਾ-ਅੱਛਾ।
ਐ ਨਾਂ ਮੇਕਅਪ ਕਾ ਯਹੀ ਕਾੱਸਮੈਟਿ ਕ ਕਾ
ਓਕੇ-ਓਕੇ।
ਹਾਂਜੀ-ਹਾਂਜੀ। ਔਰ ਬੱਚੇ ਗਏ। ਫੋਟੋਗ੍ਰਾਫਰ ਐ।
ਅੱਛਾ-ਅੱਛਾ, ਠੀ
ਆਪਣਾ ਸਟੂਡੀਓ ਐ।
ਅੱਛਾ, ਕਹਾ ਪੇ?
ਯਾਂ ਰਾਮ ਤੀਰਥ ਰੋੜ ਈ
ਅੱਛਾ-ਅੱਛਾ, ਠੀਕ ਐ ਠੀ ਠੀਕ ਆ।
ਹਾਂ, ਹਮਾਰਾ ਫੋਟੋਗ੍ਰਾਫੀ ਕਾ ਕਾਮ ਐ। ਬੱਚੇ ਬਾਰ ਬੈਠੇ ਆ, ਇੱਕ ਟੀਵੀ ਤੇ ਇੱਕ ਟੂਸ਼ਨ ਪੇ। ਇੱਕ ਟਵੀਸ਼ਨ ਪੇ ਗਈ, ਛੋਟੀ ਟੀ ਵੀ ਦੇ
ਤੰਗ ਤੋਂ ਕਰਤੀ ਹੋਗੀ?
ਬੋਤ, ਬੋਤ, ਬੋਤ ਬੋਤ ਸ਼ਰਾਰਤੇ ਆਪਸ ਮੈਂ ਬੜੀ ਲੜਾਈਆਂ ਕਰਤੇ।
ਬੋਤ ਜ਼ਿਆਦਾ ਲੜਾਈ ਕਰਤੇ, ਮੇਰੇ ਵੀ ਬੋਤ ਜ਼ਿਆਦਾ ਲੜ ਲੜਾਈ ਕਰਤੇ।
ਕਹਤੇ ਆਪ ਟੀ ਵੀ ਕਿਉਂ ਨੀਂ ਦੇਖ ਰੇ, ਸੋ ਕਿਉਂ ਰਹੇ‌‌ ਓ?
ਅੱਛਾ।
ਹਂ। ਮੈਂ ਡੁਬੀ ਡੁਬੀ ਡਬ ਲਗਾ ਦੋ। ਕਭੀ ਮੋਟੂ ਪਤਲੂ ਲਗਾ ਦੋ। ਕਭੀ ਕਦਾਈ ਨਾ ਲਗਾ ਦੋ।
ਠੀਕ ਐ। ਬੱਚੋਂ ਕਾ ਯਹੀ ਹੈ ਔਰ ਬ ਬੱਚੋਂ ਨੇ ਕਰਨਾ ਕਆ ਐ। ਹੂੰ।
ਇਧਰ ਮਾਰਕੀਟ ਅਬ ਨਾ ਕਮ ਹੋ ਗਈ ਹੈ ਨਾ ਰਾਨੀ ਬਜਾਰ ਮੇਂ।
ਬੋਤ ਜਾਦਾ ਕਮ ਹੋ ਗਈ। ਹੈ ਈ ਕੁੱਛ ਨੀ ਯਹਾਂ ਪੇ।
ਪੈਲੇ ਇਤਨੀ ਮਾਰਕੀਟ ਥੀ ਨਾ ਯਹਾਂ
ਹੂੰ।
ਓ ਜੋ ਦੁਕਾਨੇ ਬੀਚ ਮੇਂ ਕਿਤਨੀ ਬੰਦ ਹੋ ਗਈ।
ਸਾਰੀ ਬੰਦ ਹੋ ਗਈ। ਹੈ ਈ ਕੁਛ ਨੀ ਯਹਾਂ ਪੇ।
ਕੱਪੜੇ ਵਾਲੀ ਦੁਕਾਨ ਥੀ। ਉਸ ਕੇ ਪਾਸ ਮੋ ਵੋ ਨੀ ਹੈ? ਮੋਹਨ ਨੀ ਕਢਾਈ ਨਿਕਾਲਤਾ ਜਹਾਂ।
ਹੂੰ।
ਯਾਹ ਵੋ ਖੋਲਾ ਨਾ ਉਸਨੇ ਬੁਟੀਕ ਭੀ ਕਆ ਨਾਮ ਹੈ ਉਸਕਾ? ਓ ਕਿਰਾਏ ਪੇ ਰਹਤੀ ਹੈ ਕੇਆ ਮੇਰੇ ਕੋ ਨਾਮ ਈ ਭੂਲ ਜਾਤਾ ਹੈ ਉਸ ਕਾ।
ਹਂ ਹਂ।
ਤੇ ਓ ਪਤਾ ਨੀ। ਵੋ ਭੀ ਮੇਰੀ ਫ ਹੈ ਨਾ। ਯਹੀ ਆੱਠ ਨੰਬਰ ਗਲੀ ਮੇਂ ਖੋਲਾ ਨੀ ਬਾਹਰ ਬਜਾ਼ਰ ਮੇਂ ਉਸ ਨੇ ਬੁਟੀਕ ਗਲੀ ਕੇ। ਗਰੋਵਰ ਕੀ ਦੁਕਾਨ ਕੇ ਪਾਸ ਈ ਪੀਛੇ ਕਰ